ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਆ
ਮੈਂ ਠੀਕ ਹਾਂ ਤੁਸੀਂ ਦੱਸੋ ਘਰ ਪਰਿਵਾਰ ਸੇਕ ਹੋ
ਸਭ ਵਧੀਆ
ਹੋਰ ਕੀ ਕਰਦੇ ਤੁਸੀਂ
ਬਸ ਕੁਛ ਨੀ ਕਰਨਾ ਕ ਫ੍ਰਰੀ ਸੀਗੇ ਤੁਸੀਂ ਦੱਸੋ ਕੀ ਚੱਲ ਰਹੇ ਅੱਜ ਕੱਲ
ਬਸ ਕੁਛ ਨੀ ਅਸੀਂ ਨਾ ਜਿਹੜਾ ਮੇਰੇ ਰਿਲੇਟਿਵ ਹੈਗੇ ਨੇ ਉਓਦਾਂ ਰਹਿੰਦੇ ਵਿਲੇਜ ਵਿੱਚ ਰਹਿੰਦੇ ਨੇ ਜਾਣ ਦੀ ਸੋਚ ਰਹੇ ਸੀ ਪਰ ਤੁਹਾਨੂੰ ਪਤਾ ਬੱਚੇ ਜਾ ਮੇਰਾ ਜਿਵੇਂ ਹੀ ਹੋ ਰਿਹਾ ਬੱਚਿਆਂ ਨੂੰ ਸਿੱਧੀ ਲਾਈਫ ਅੱਛੀ ਲਗਦੀ ਹੈ ਤੁਹਾਨੂੰ ਪਤਾ ਹੈ ਹਰ ਚੀਜ਼ ਦੀ ਫੈਸਿਲਿਟੀ ਹੈ ਹਰ ਚੀਜ਼ ਹੈ ਉਹ ਕਹਿੰਦੇ ਹਮ ਨਹੀਂ ਚਾਹਤੇ ਗਾ ਸ ਲਗਤਾ ਹੈ ਇਹ ਹੈ ਪੇੜ ਹੈ ਵ ਪੇ ਹਾਂ ਮਤਲਬ ਡਰ ਸੇ ਲਗਤਾ ਹੈ ਐ ਮੇਰੇ ਕੋਈ ਡਰ ਨਹੀਂ ਅੰਦਰ ਚੱਲਣਾ ਤਾਂ ਸਹੀ ਅੱਛਾ ਵੀ ਲੱਗਦਾ ਹੈ ਵਿਲੇਜ ਵਿਲੇਜ ਲਾਈਫ ਵੀ ਅੱਛੀ ਹੈ ਮੈਂ ਉਹਨਾਂ ਨੂੰ ਐਗਜਾਮਪਲ ਵੀ ਦਿੱਤਾ ਹਰ ਚੀਜ਼ ਦਾ ਪਰ ਬੱਚੇ ਰੇਡੀ ਨੀ ਹੋ ਰ ਕੀ ਕਰੀਏ ਬੱਚਿਆਂ ਨੂੰ ਤੇ ਕੰਫਰਟੇਬਲ ਜਿੱਥੇ ਬੱਚਿਆਂ ਨੂੰ ਅੱਜ ਕੱਲ ਚਾਹੀਦਾ ਕੰਫਰਟ
ਬੱਚਿਆਂ ਨੂੰ ਆਦਤ ਫਿਰ ਬੱਚਿਆਂ ਨੂੰ ਆਦਤ ਨੀ ਹੈਗੀ ਪਰ ਉਹਨਾਂ ਨੂੰ ਦਿਖਾ ਕੇ ਲੈ ਕੇ ਉਹਨਾ ਨੂੰ ਬਹੁਤ ਵਧੀਆ ਲੱ ਚੱਕੂਗਾ
ਹਮ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਮੈਂ ਕਿਹਾ ਇੱਕ ਲਾਈਫ ਬਹੁਤ ਵਿਲੇਜ ਲਾਈਫ ਬਹੁਤ ਅੱਛੀ ਹੈ ਸ਼ਾਂਤੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਰ ਕੋਈ ਪੋਲੂਸ਼ਨ ਨਹੀਂ ਹੈ ਕੁਛ ਨਹੀਂ ਹੈ ਹਨ ਨਾ
ਸਹੀ ਗੱਲ ਆ ਸਭ ਕੁਛ ਫਰੈਸ਼ ਫਰੈਸ਼ ਹੁੰਦਾ
ਹਾਂ ਖਾਣਾ ਪੀਣਾ ਅੱਛਾ ਹੈ ਇੱਥੇ ਤੇ ਜੋ ਜਹਾਨ ਦਾ ਪੋਲਊਸ਼ਨ ਹੈ ਹਰ ਚੀਜ਼ ਮਿਲਾਵਟ
ਬਹੁਤ ਜਿਆਦਾ ਮਿਲਾਵਟ ਹੁੰਦੀ ਹੈ ਉੱਥੇ ਦੇਖੋ ਘਰ ਦਾ ਦੁੱਧ
ਗਾਂ ਦਾ ਦੁੱਧ ਦਹੀਂ ਘਿਓ ਹਾਂਜੀ ਹਾਂ ਫਰੈਸ਼ ਸਬਜ਼ੀ ਤੋੜੋ ਬਣਾ ਲੋ ਇੱਥੇ ਤਾਂ ਪਤਾ ਨੀ ਕਿੰਨੇ ਕਿੰਨੇ ਦਿਨ ਦੀ ਬਈ ਸਬਜ਼ੀ ਆਂਦੀ ਏ ਅਸੀਂ ਅਗਰ ਖ਼ਰੀਦ ਕੇ ਵੀ ਲਿਆਨੇ ਆ ਉਹ ਪਹਿਲੇ ਪਤਾ ਨੀ ਕਿੰਨੇ ਦਿਨ ਦੀ ਖਰੀਦ ਲਿਆਦੇ ਨੇ ਫ਼ਿਰ ਅਸੀਂ ਦੋ ਤਿੰਨ ਦਿਨ ਰੱਖ ਲੈਂਨੇ ਆ ਫਰੈਸ਼ ਕਿੱਥੇ ਰਹਿ ਜਾਂਦੀ ਏ ਫੇਰ, ਹੋਰ ਫਰੋਜਨ ਸਬਜੀ ਬਨਾਨੇ ਆ, ਨਾ ਜਾਣਾ ਪਏ, ਉਹੀ ਨਾ ਹੁਨ ਵੀਕਲੀ ਇੱਕ ਦਿਨ ਲੈ ਅ ਤਿੰਨ ਚਾਰ ਸਬਜ਼ੀਆਂ ਇਕੱਠੀਆਂ ਤੇ ਇੱਕ ਦਿਨ ਦਾਲ ਬਣਾ ਲਈ ਕਈ ਸਬਜ਼ੀ ਬਣਾ, ਐਵੇਂ ਹੁੰਦਾ ਉਥੇ ਤੇ ਸਬਜ਼ੀਆਂ ਬਣਾਦੇ ਨੇ ਫਰੈਸ਼ ਤੋੜਦੇ ਨੇ ਫਰੈਸ਼ ਕਰਦੇ ਨੇ ਸ ਦੂਧ ਤੇ ਘਰ ਦਾ ਹੁੰਦਾ ਘਿਓ ਅੱਛਾ ਹੁੰਦਾ ਐ ਉਥੇ ਦਾ ਮੈ ਕਿਹਾ, ਇੱਕ ਵਾਰੀ ਜਾਓ ਤੇ ਸਹੀ ਹੁਨ ਦੇਖੋ ਕੀ ਕਹਿੰਦੇ ਨੇ ਸਾਡੇ ਬੱਚੇ ਜਾਂਦੇ ਨੇ
ਸਾਨੂੰ ਤਾਂ ਬਹੁਤ ਪਸੰਦ, ਅਸੀਂ ਤਾਂ ਜਾਂਦੇ ਈ ਜਾਂਦੇ ਆ ਗਰਮੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੇ ਜਾਣਾ ਈ ਜਾਣਾ। ਉਸ ਟਾਈਮ ਉੱਥੇ ਜਾਂਮਣਾ ਬਹੁਤ ਲੱਗਿਆ ਹੁੰਨ ਸਾਡੇ ਉੱਥੇ, ਹਾਂਜੀ, ਇਹਨਾਂ ਦੇ ਨਾਨਕੇ ਬੱਚੇ, ਜਾਮਣਾ ਲੱਗੀਆਂ ਹੁੰਦੀਆਂ ਤੇ ਨਹੀਂ ਅੰਬ ਤੇ ਜਾਮਣ ਦਾ ਸੀਜਨ ਹੁੰਦਾ ਨਾ ਗਰਮੀ ਦੇ ਵਿੱਚ ਜਿਆਦਾ ਹੁੰਦੀ ਐ। ਗਰਮੀਆਂ ਛੁੱ ਛੁੱਟੀਆਂ ਦੇ ਵਿੱਚ ਖਾਸ ਮਿਲਦੀ ਐ, ਮਤਲਬ ਜਾਮਣ ਹੋ ਗੀ ਅੰਬ ਹੋ ਗਿਆ ਮਤਲਬ ਮੇਰੇ ਬੱਚੇ ਤਾਂ ਐਵੇਂ ਐ ਕਿ ਖੁੱਦ ਦਰਖ਼ਤਾਂ ਤੋਂ ਮਤਲਬ ਤੋੜਨ ਲਈ ਉਹ ਕਰਦੇ ਹੋ ਮਤਲਬ ਬੜੀ ਵੇਟ ਕਰਦੇ ਨੇ ਕਿ ਕਦੋਂ ਛੁੱਟੀਆਂ ਆਨ ਕਦੋਂ
ਉਹ ਹੋ ਆਏ ਨੇ ਨਾ ਇੱਕ ਵਾਰੀ ਮੇਰੇ ਬੱਚੇ ਹਾਲੇ ਗਏ ਨੀਂ ਨੇ ਤਾਂ ਕਰਕੇ ਉਹਨਾਂ ਨੂੰ ਥੋੜਾ ਅਜੀਬ ਲੱਗ ਰਿਹਾ ਹੋਣਾ ਨਾ ਪਹਿਲੀ ਵਾਰੀ ਜਾਣਾ ਉਹਨਾਂ ਨੂੰ ਤਾਂ
ਨਹੀਂ ਸਿਰਫ ਮਤਲਬ ਫਰੈਸ਼ ਈਂ ਨਾਂ ਇਥੇ ਲੋਕਾਂ ਵਿੱਚ ਨਾ ਪਿਆਰ ਵੀ ਬਹੁਤ
ਏਕਤਾ ਬਹੁਤ ਐ। ਹਾਂਜੀ, ਕਿਸੇ ਨੂੰ ਕਿਸੇ ਨਾਲ ਮਤਲਬ ਹੀ ਨੀ ਐ ਕੋਈ ਕਿਸੇ ਨੂੰ ਮਾਰ ਕੇ ਸੁੱਟ ਜੇ ਤਾਂ ਵੀ ਨੀ ਪਤਾ ਲੱਗਦਾ ਜੀ ਕਿੱਥੇ ਕੀ ਹੋ ਗਿਆ ਏ। ਹਾਂ ਤੇ
ਪਿੰਡਾਂ ਵਿੱਚ ਤਾਂ ਲੋਕਾਂ ਦਾ ਬਹੁਤ ਪਿਆਰ ਹੁੰਦਾ ਆਪਸ
ਪਿੰਡ ਇਕੱਠਾ ਹੋ ਜਾਂਦਾ ਪੂਰਾ ਹਂ ਬਿਲਕੁਲ-ਬਿਲਕੁਲ ਉਹ ਤਾਂ ਐਵੇਂ ਲੈਂਦੇ ਨੇ ਜਿਵੇਂ ਇੱਕ ਪਿੰਡ ਇੱਕ ਪਰਿਵਾਰ ਹੈਗਾ। ਹਨਾ? ਹਾਂ, ਤੇ ਅਸੀਂ ਇੱਥੇ ਦਿੱਲੀ ਸ਼ਹਿਰ ਇੱਚ ਵੈਸੇ ਕੋਈ ਸੈ੍ਰ ਹੋਵੇ ਤੇ ਉਹ ਬਿਲਕੁਲ ਈ ਆਪਣੇ ਆਪਣਾ ਮਤਲਬ ਫਲੈਟਾਂ ਵਾਲੇ ਸਿਸਟਮ ਤੇ ਹੋਰ ਈ
ਹਾਂ ਬੜੇ ਸ਼ਹਿਰਾਂ ਚ ਤਾਂ ਐਵੇਂ ਈ ਹੁੰਦਾ, ਹਰ ਜਗ੍ਹਾ ਈ ਐਵੇਂ ਹੁੰਦਾ।
ਬਿਲਕੁਲ ਬਿਲਕੁਲ, ਸਈ ਗੱਲ ਐ। ਹੁਣ ਕੀ ਕੀਤਾ ਜਾਏ, ਹੁਣ ਆਦਤ ਸ਼ੁਰੂ ਤੋਂ ਐ ਈ ਹੈ ਨਾ, ਆਦਤਾਂ ਪਈਆਂ ਹੋਈਆਂ ਨੇ।
ਹੂੰ।
ਹੂੰ, ਸ਼ਹਿਰਾਂ ਚ ਰਹਿਣ ਦੀਆਂ। ਅਸੀਂ ਗਏ ਸੀ, ਪੰਜਾਬ ਗਏ ਸੀ। ਬੱਚਿਆਂ ਨੂੰ ਵੀ ਮੈਂ ਲੈ ਗਈ ਸੀ। ਉੱਥੇ ਉਹਨਾਂ ਦਾ ਬੜਾ ਮਨ ਲੱਗਾ ਕਿ ਤੇ ਉਥੇ ਦੇ ਜਿਹੜੇ ਸਾਡੇ ਰਿਲੇਟਿਵ ਹੈਗੇ ਨੇ ਨਾ, ਬਹੁਤ ਹੀ ਅੱਛੇ ਨੇ, ਬਹੁਤ ਹੀ ਅੱਛੇ ਜਿਵੇਂ ਨਾ ਇੱਜ਼ਤ-ਮਾਨ ਬਹੁਤ ਕਰਦੇ ਨੇ, ਉਹਨਾਂ ਦੇ ਘਰ ਚਲੇ ਜਾਓ ਨਾ
ਤਾਂ ਐਵੇਂ ਈ ਚੱਲਦਾ ਨਾ ਹੁਣ, ਪਿੰਡਾਂ ਚ ਤਾਂ ਐਵੇਂ ਈ ਹੁੰਦਾ।
ਚ ਐਵੇਂ ਈ ਹੁੰਦਾ। ਹੂੰ। ਹ ਉਹ ਬਹੁਤ ਈ ਸਈ। ਉਹਨਾਂ ਮੇਰੇ ਬੱਚਿਆਂ ਨੇ ਵੀ ਬਹੁਤ ਅੱਛਾ ਲੱਗਿਆ ਉੱਥੇ ਜਾ ਕੇ। ਮੈਂ ਕਿਆ ਐਵੇਂ ਈ ਹੁੰਦਾ, ਵਿਲੇਜ ਵੀ ਐਵੇਂ ਈ ਹੁੰਦੇ ਨੇ, ਵਿਲੇਜ ਦੇ ਲੋਕ ਵੀ ਐਵੇਂ ਈ ਹੁੰਦੇ ਨੇ। ਜੈਸੇ ਮਾਸ ਏ ਸਾਰੇ ਆ ਨਾ। ਹਾਂ ਫੇਰ ਵੀ ਲੱਗੇਗਾ ਪਤਾ, ਸਈ ਗੱਲ ਐ, ਹੁਣ ਬੱਚੇ ਕਦੇ ਗਏ ਨੀ ਏ ਨਾ। ਬੱਚੇ ਜਾਣ ਤੇ ਪਤਾ ਲੱਗਿਆ ਉਹਨਾਂ ਨੂੰ।
ਹੂੰ।
ਤੇ ਸਿਟੀ ਔਰ ਵਿਲੇਜ ਵਿੱਚ ਕੀ ਫ਼ਰਕ ਐ। ਅਸੀਂ ਕੀ ਖੋ ਰਿਆਂ ਹਨਾ, ਹਰਿਆਲੀ ਹੈ ਉੱਥੇ, ਅੱਖਾਂ ਨੂੰ ਕਿੰਨਾ ਆਰਾਮ ਮਿਲ ਇੱਥੇ ਕੋਈ ਹਰਿਆਲੀ ਨੈ, ਪੋਲਊਸ਼ਨ ਐ ਪੋਲਿਊਸ਼ਨ ਐ, ਜਫੇਰੇ ਉੱਠੋ, ਕੜੀਆਂ ਦਾ ਸ਼ੋਰ, ਹਰ ਚੀਜ਼ ਦਾ ਸ਼ੋਰ। ਵੌਕ ਕਰਨ ਲੀ ਜਾਓ, ਤਾਂ ਈ ਐਵੇਂ ਈ ਹੋ ਵੀ ਹਨਾ, ਕੋਈ ਫਾਇਦਾ ਈ ਨੀ ਹੁੰਦਾ ਚੋ ਚਿੰਤਾ
ਸਈ ਗੱਲ, ਐ ਤਾਂ ਗੱਲ ਸਈ ਐ ਤੁਹਾਡੀ।
ਹੂੰ ਹੂੰ, ਸਈ ਗੱਲ ਐ। ਕਿਆ ਤੇ ਹੈ, ਹੁਣ ਦੇਖੋ ਬੱਚੇ ਮੰਨਣਗੇ ਤੇ ਫਿਰ ਲੈ ਕੇ ਜਾਵਾਂਗੀ, ਹੁਣ ਇੱਕ ਵਾਰੀ ਦਿਖਾ ਕੇ ਲਿਆਵਾਂਗੀ ਦੇਖੋ। ਤੁਸੀਂ ਰਿਐਲਟੀ ਦੇਖੋ। ਫਿਰ ਲਾਈਫ ਦੀ ਐਕਚੁਅਲੀ ਰਿਐਲਿਟੀ ਕੀ ਐ।
ਹੂੰ।
ਤੇ ਬਸ ਸ਼ੋਕ ਦਾ ਜ਼ਮਾਨਾ ਰਹਿ ਗਿਆ, ਕਿ ਸ਼ੌਕ ਕਰਦੇ ਨੇ ਲੋਕੀ ਬਸ।
ਹਮ। ਨਹੀਂ ਇਹ ਤਾਂ ਕਹਿਣ ਦੀ ਗੱਲ। ਲੈ ਹੁਣ, ਅੱਜ ਕੱਲ ਤਾਂ ਹੁਣ ਪਿੰਡਾਂ ਦੇ ਵਿੱਚ ਵੀ ਸਾਰੀਆਂ ਫੈਸਿਲਿਟੀ ਤੁਸੀਂ ਪਿੰਡ ਜਾਓਗੇ ਨਾ ਤੁਹਾਨੂੰ ਐਂ ਲੱਗੁਰਾ। ਜਿਵੇਂ ਮਤਲਬ ਛੋਟਾ ਕਸਬੇ ਟਾਈਪ ਬਣ ਗਏ। ਪਿੰਡ ਵੀ ਹੁਣ ਜਿਵੇਂ ਕਸਬੇ ਟਾਈਪ ਨੇ ਸ਼ਹਿਰ ਨੀ ਹੈਗੇ ਚਲੋ ਬੂਰੇ ਤਾਂ ਕਸਬੇ ਟਾਈਪ ਤਾਂ ਹੈਗੇ ਆ।
ਫੈਸਿਲਿਟੀ ਉਹਨਾਂ
ਹੋਸਪਿਟਲ ਮਤਲਬ ਇਨੇ ਵਧੀਆ ਪ੍ਰਾਈਵੇਟ ਸਕੂਲ ਦੇ ਵੀ ਵਧੀਆ ਮਤਲਬ ਬਣੇ ਹੋਏ ਆ ਈਵਨ ਕਿ ਮੈਂ ਦੇਖਿਆ ਵੀ ਕਾਲਜ ਵਗੈਰਾ ਤੱਕ ਵੀ ਹੁੰਦੇ ਨੇ ਮਤਲਬ ਕਾਲਜ ਵੀ ਹੁੰਦੇ ਨੇ ਇੱਥੇ ਪਿੰਡਾਂ ਦੇ ਵਿੱਚ
ਹਮ ਹਾਂਜੀ ਸ਼ਹਿਰਾਂ ਚ' ਜਾਣ ਦੀ ਲੋੜ ਨਹੀਂ ਪੈਣਦੀ ਹਮ।
ਹਮ ਕੋਈ ਫਰੂਟ ਲੈਣਾ ਤੁਸੀਂ। ਤੁਸੀਂ ਕੋਈ ਸਬ ਵੈਜੀਟੇਬਲ ਲੈਣੀ ਹੈ। ਕਰਿਆਨੇ ਦੇ ਬੜੇ ਬੜੇ ਸਟੋਰ ਸਭ ਕੁਛ ਕੁਛ ਹੁੰਦਾ ਅੱਜ ਕੱਲ ਤਾ
ਹਮ, ਹਮ, ਹਮ ਕੋਈ ਨਾ ਹੁਣ ਬੱਚੇ ਜਾਣਗੇ ਤੇ ਉਹਨਾਂ ਨੂੰ! ਸਮਝ ਆਏਗੀ ਨਾ। ਹਮ ਠੀਕ ਲੋਕ। ਕਰ ਰਹੇ ਹਾਂ ਮਿਸ ਕਰ ਰਹੇ ਹਾਂ। ਅਸੀਂ
ਹਮ ਹਮ
ਬੱਚਿਆਂ ਨੂੰ ਆਣ- ਜਾਣ ਨਾਲ ਹੀ ਪਤਾ ਲੱਗਦਾ।
ਇੱਕ ਵਾਰ ਕਿਹਾ, ਕੇ ਜਬਰਦਸਤੀ ਲੈ ਜਾਓ! ਫਿਰ ਚਲੋ ਹੈਬਿਟ ਹੋਜੂਗੀ ਉਹਨਾਂ ਨੂੰ।
ਹੈਬਿਟ ਹੋ ਜਾਏਗੀ। ਪਰ ਇਹ ਵੀ ਨਾ ਹੁਣ ਸ਼ਹਿਰ ਦੇ ਵਿੱਚ ਰਹਿ ਕੇ ਅੱਛੀ ਐਜੂਕੇਸ਼ਨ ਮਿਲ ਜਾਂਦੀ ਹੈ ਅੱਛੀ ਉਹ, ਹੈ ਨਾ ਇਵੇਂ ਵੀ ਅਅ ਹਾਂ।
ਚਲੋ, ਰੁਜ਼ਗਾਰ ਜਿਆਦਾ ਹੁੰਦੇ ਹੈ। ਮਤਲਬ ਹੁਣ ਪਿੰਡਾਂ ਚ ਵੀ ਚਲੋ ਹੋਣ ਲੱਗ ਗਏ। ਸ਼ਹਿਰਾਂ ਚਲੋ ਮੇਨਲੀ ਤਾਂ ਬੰਦਾ ਆਪਣਾ ਪਿੰਡ ਛੱਡ ਕੇ ਕਿਉਂ ਆਂਦਾ ਰੁਜ਼ਗਾਰ ਲਈ ਆਉਂਦਾ ਹਾਂ ਹਮ
ਹਾਂ ਹਮ ਸਹੀ ਗੱਲ ਹੈ ਚਲੋ ਹੋ ਕੇ ਆਦੇ ਆਾਂ ਦੇਖਦੇ ਹਾਂ ਫੇਰ ਤੇ ਤੁਡਿਆਂ ਨਾਲ ਗੱਲ ਕਰਾਂਗੇ ਹਾਂ ਨਾ ਤੇ ਤੁਹਾਨੂੰ ਵੀ ਦੱਸਾਂਗੇ ਹਾਂਜੀ ਹਾਂਜੀ ਹੋਰ
ਠੀਕ ਹੈ ਜੀ ਚਲੋ ਕੋਈ ਗੱਲ
ਹਾਂਜੀ ਹਾਂਜੀ ਇੱਕ
ਹਮ
ਹੈਲੋ ਹੈਲੋ ਹਾਂਜੀ ਹਾਂਜੀ ਹੈਲੋ
ਇਹ ਹਮ ਕਿਵੇਂ ਜਾ ਰਹੇ ਹੋ ਫੇਰ ਕਾਰ ਵਿੱਚ ਜਾ ਰ ਹੇ ਹੋ ਜਾਂ ਕਿਵੇਂ ਜਾ ਰਹੇ ਹੋ ਟ੍ਰੇਨ
ਨਹੀਂ ਵੈਸੇ ਤਾਂ ਬਾਈ ਟ੍ਰੇਨ ਹੀ ਜਾਵਾਂਗੇ ਬਾਈ ਟ੍ਰੇਨ ਮਜ਼ਾ ਆਉਂਦਾ ਨਾ ਉਹ ਘ ਕਾਰ ਵਿਚ ਦਾ ਤੇ ਫੇਰ ਓਹੀ ਹੁੰਦਾ ਐ ਨਾ ਬਾਂਡ ਹੀ ਹੋ ਜਾਂਦਾ ਬੰਦਾ ਹਨਾ ਕਾਰ ਵਿਚ ਐਹ ਹੁੰਦਾ ਉਹ ਗੱਡੀਆਂ ਚ ਐ ਹੁੰਦਾ ਖੁੱਲੇ ਬ ਆਰਾਮ ਨਾਲ ਬੰਦਾ ਜਾਏ ਰਿਜ਼ਰਵ ਕਰਵਾ ਲ ਸੀਟਾਂ
ਹਮ ਹਮ
ਸੀਟਾਂ ਰਿਜ਼ਰਵ ਹੁੰਦੀਆਂ ਨਾ ਫਿਰ ਸਹੀ ਰਹਿੰਦਾ ਐ ਏਸੀ ਹੋਵੇ ਏਸੀ ਹੋਵੇ ਇਹ ਜਾਓ ਹੋਵੇ ਬਸ ਸ ਆਰਾਮ ਨਾਲ ਜਾਓ ਇੰਜੋਏ ਕ ਕਰਦੇ ਖਾਂਦੇ ਪੀਂਦੇ
ਸਹੀ
ਐ ਆਂਦਾ ਦੇਖਣੇ ਆ ਹੁਣ ਬਣਾਉਦੇ ਪਏ ਆ ਸਲਾਹ ਹਾਲੇ ਤੇ ਤੇ ਵੇਖੋ ਬੱਚੇ ਮੰਨ ਜਾਂਦੇ ਜਾਵਾਂਗੇ ਘੁੰਮ ਕੇ ਆਉਂਨਿਆ ਨਾਲੇ ਸਾਨੂੰ ਵੀ ਬਏ ਬੜਾ
ਹਮ ਹਮ ਨਹੀਂ ਸਾਨੂੰ ਤਾਂ ਹੁਣ ਯਾਦ ਆਂਦਾ ਹੀ ਆਂਦਾ ੇ ਬੱਚੇ ਮਤਲਬ ਨਾ ਕਰਨ ਪਰ ਮੇਰੇ ਬੱਚੇ ਦਾ ਮਤਲਬ ਪੂਰਾ ਇੰਜੋਏ ਕਰਦੇ ਆ ਜਾ ਕੇ ਕਹਿੰਦੇ ਆ ਕਿ ਹਾਂ ਮੰਮਾ ਵੀ ਬਹੁਤ ਵਧੀਆ ਲੱਗੇ ਆ ਹੁੰਦਾ ਈ ਐ ਚਲੋ ਬੱਚੇ ਨੂੰ ਥੋੜਾ ਜ ਚੇਂਜ ਹੋ ਜਂਦ ਨਾ-ਨਾ ਨਾਲੇ ਦੇਖੋ ਚੇਂਜ ਵੀ ਹੋ ਜਾਂਦਾ ਹੁਨ ਅਸੀਂ ਇੱਕ ਜਗ੍ਹਾਂ ਰੈਂਦੇ ਆਂ ਹੰ, ਇੱਕ ਜਗ੍ਹਾਂ ਸ ਰੈਂਨੇ ਆਂ ਤਾਂ ਫੇਰ ਅਸੀ ਔਥ ਫੇਰ ਲਾਈਫ ਤੋਂ ਬੋਰ ਹੋ ਜਾਂਦ
ਬੋਰ ਹੋ ਜਾਂਦੇ ਆਂ ਸਈ ਗੱਲ ਐ ਐ ਵੀ ਏ ਥੋੜਾ ਘੁੰਮਨ ਨੂੰ ਮਿਲ ਜਾਂਦੈ। ਥੋੜਾ ਐਟਮੋਸਫੇਅਰ ਚੇਂਜ ਹੋ ਜਾਂਦਾ ਐ ਹਨਾ।
ਹੰ
ਦਿੱਲੀ ਦਾ ਔਰ ਦਿੱਲੀ ਦਾ ਮਤਲਬ ਕਿਸੇ ਸ਼ਹਿਰ ਦਾ ਔ ਤੇ ਔਥੇ ਦਾ ਮਾਹੌਲ ਔਰ ਜਿਵੇਂ ਕਿਸੀ ਪਿੰਡ ਦਾ ਮੌਲ ਅਲੱਗ ਏ ਹੇਨਾ ਐਟਮੋਸਫੇਅਰ ਦਾ ਵੀ ਫ਼ਰਕ ਰੈਂਦੈ ਹੰ ਚਲੋ ਹੋਰ ਹੈ ਈ ਹੈ ਕਿ ਬੱਚਿਆਂ ਨੂੰ ਪਸੰਦ ਆਵੇ ਤੇ ਏ ਈ ਹੋਰ ਅਸੀਂ ਤੇ ਜਾਂਦੇ ਹਾਂ ਨਾਲੇ ਬੱਚਿਆਂ ਨੂੰ ਨੌਲੇਜ ਵੱਧਦੀ ਏ ਹਰ ਚੀਜ਼ ਦੀ ਕਿ ਸਾਡੇ ਸਾਡਾ ਵੀ ਪਰਿਵਾਰ ਰੈਂਦੈ ਕਿਵੇਂ ਦੇ ਨਾਲ ਰੈਂਦਾ ਕਿਉਂਕੀ ਸ਼ਹਿਰਾਂ ਇਚ ਨਾ ਪਰਿਵਾਰਾਂ ਇਚ ਯੂਨਿਟੀ ਨੀਂ ਰੈ ਗਈ।
ਸ਼ਹਿਰਾਂ ਚ ਪਤਾ ਕੀ ਗੱਲ ਹੁੰਦੀ ਐ ਪਤਾ ਨੀ ਹੁਣ ਐਂ ਜਿਵੇਂ ਬੜੇ-ਬੜੇ ਸ਼ਹਿਰ ਹੁੰਦੇ ਆ ਮੈਟਰੋ ਸਿਟੀ ਚ ਪਤਾ ਨੀ ਕਿੱਥੋਂ-ਕਿੱਥੋਂ ਆ ਕੇ ਲੋਕ ਰੈਂਦੇ ਆ। ਮਤਲਬ ਕਿੰਨੀ ਤਰ੍ਹਾਂ ਦੇ ਹਜ਼ਾਰਾਂ-ਲੱਖਾਂ ਤਰ੍ਹਾਂ ਦੇ ਲੋਕ ਰੈਂਦੇ ਆ ਔਥੇ ਉਹ ਫੇਰ ਕਿਸੇ ਨੂੰ ਪਤਾ ਈ ਨੀ ਹੁੰਦਾ ਹੁਨ ਪਿੰਡਾਂ ਚ ਸ ਸਭ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਛੋਟਾ ਜਿਆ ਏਰੀਆ ਹੁੰਦਾ ਮਤਲਬ ਛੌ ਘੱਟ ਲੋਕ ਹੁੰਦੇ ਔਥੇ ਸਭ ਨੂੰ ਇੱਕ ਦੂਸਰੇ ਦਾ ਪਤਾ ਹੁੰਦਾ ਮਤਲਬ ਔਨਾਂ ਨੂੰ ਆਪਣੀ ਫੈਮਲੀ ਤਰ੍ਹਾਂ ਈ ਲੱਗਦੇ ਹੁੰਦੇ ਆ ਫੇਰ ਔਹ ਇੱਕ ਦੂਸਰੇ ਨਾਲ ਫੈਮਲੀ ਦੀ ਤਰ੍ਹਾਂ ਈ ਮਿਲਨਾ ਵਰਤਨਾ ਹੁੰਦਾ, ਹਨਾ।
ਹਾਂਜੀ-ਹਾਂਜੀ ਬਿਲਕੁ
ਹੰ ਪਚ
ਹੁੰਦੀ ਐ ਨਾ ਔਥੇ ਗੱਲ ਏ ਜਾਰ ਜੀ ਗੱਲ ਹੁੰਦੀ ਏ ਪੂਰਾ ਪਿੰਡ ਕੱਠਾ ਹੋ ਜਾਂਦੈ
ਹੰ ਏ ਤਾਂ ਗੱਲ ਸਈ ਆ
ਹਾਂਜੀ ਇੱਕ ਇੱਕ ਇੱਕ ਨਾਲ ਰਹਿੰਦੇ ਨੇ ਸਾਰੇ ਦੁੱਖ ਸੁੱਖ ਵਿਚ ਸਭ ਇੱਕ ਪਰਿਵਾਰ ਹੋ ਕੇ ਰਹਿੰਦੇ ਨੇ ਹਾਂਜੀ ਹਾਂ ਹਾਂ ਜ਼ਰੂਰ ਜ਼ਰੂਰ ਹਾਂ ਹਾਂਜੀ ਜ਼ਰੂਰ ਜ਼ਰੂਰ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ
ਬਹੁਤ ਵਧੀਆ ਲੱਗ ਆ ਚਲੋ ਮਿਲਦੇ ਆ ਫੇਰ ਗੱਲ ਕਰਾਂਗੇ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ
ਹਨ ਕਰ ਚ